ਹੈਲੋ ਹੈਲੋ ਹੈਲੋ
ਹੈਲੋ
ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਜੀ ਕੀ ਫਤਹਿ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੋਰ ਜੀ ਠੀਕ ਠਾਕ ਹੋ। ਨਹੀਂ ਬਸ ਲੇਟੇ ਹੋਏ ਸੀ ਟਾਈਮ ਹੋ ਗਿਆ।
ਅੱਛਾ ਸੌਣ ਲੱਗੇ ਸੀ। ਉਹ ਗ਼ਲਤੀ ਹੋ ਗਈ ਫੋਨ ਕਰਤੇ। ਚਲੋ ਕੋਈ ਨੀ ਹਾਂ ਕਰ ਲੈਣੇ ਚਲੋ ਪੰਜ ਸੱਤ ਮਿੰਟ ਗੱਲ। ਹੋਰ ਕੀ ਫਿਰ ਮੈਂ ਵੀ ਬੜੇ ਦਿਨਾਂ ਮੈਂ ਵੀ। ਮੈ ਇਹੀ ਸੋਚਦਾ ਸੀ ਮੈਂ ਗੱਲ ਕਰੀਏ।
ਹਾਂਜੀ ਹਾਂਜੀ ਸਭ ਵਧੀਆ।
ਕੰਮ ਕੁਮ ਕਿਵੇਂ ਚੱਲਦਾ ਤੁਹਾਡਾ।
ਕੰਮ ਕੰਮ ਬਸ ਇਹ ਮਾਰਕੀਟ ਠੰਡੀ ਹੋ ਦੀ ਹੈ ਢਿੱਲੀ ਇਸ ਵੇਲੇ ਕੁਛ ਗਰਮੀ ਕਰਕੇ ਤੇ ਕੁਛ। ਕੁਛ ਉਹੀ ਹੋ ਏ। ਮਹਿੰਗਾਈ ਮਹਗੂਈ ਕਰਕੇ ਮਾਰਕੀਟ ਦੀ ਬੁਰੀ ਹਾਲਤ। ਹਾਂ ਹੁਣ ਉਹ ਅੱਜ ਠੰਡਾ ਮੌਸਮ ਹੈ।
ਸਾਡੇ ਇੱਥੇ ਬੜੀ ਹਨੇਰੀ ਆਏ। ਸਾਡੇ ਇੱਥੇ ਬੜੀ ਹਨੇਰੀ ਆਈ ਸੀ ਹੁਣੇ।
ਅੱਛਾ
ਹਾ ਬਹੁਤ ਕਿਰਪਾ ਅੱਜ ਨੇ ਆਏ ਸੀ ਤਰਪਾਲਾਂ ਤਰਪਲਾਂ ਉੱਡੀਆਂ ਲੋਕਾਂ ਦੀਆਂ
ਹਾਂ ਉੱਥੇ ਦਿੱਲੀ ਬੜਾ ਹੋਇਆ ਤਫਾਨ ਤਫੂਨ ਤ੍ਰੈ ਚਾਰ ਗੱਡੀਆਂ ਹਾਂ ਤ੍ਰੈ ਚਾਰ ਗੱਡੀਆਂ ਟੁੱਟ ਗਈਆਂ ਬੂਟੇ ਸ਼ੂਟੇ ਡਿੱਗੇ ਹਾਂ ਖਬਰ ਆਂਦੀ ਪਈ ਸੀ ਬੂਟਾ ਡਿੱਗਿਆ ਗੱਡੀਆਂ ਟੁੱਟ ਗਏ
ਅੱਛਾ ਅੱਛਾ ਅੱਛਾ ਅੱਛਾ ਚਲੋ ਹੋਰ ਸੁਣਾਓ ਅੱਜ ਕੱਲ੍ਹ ਕੀ ਕੰਮ ਕਰਦੇ ਹੋ
ਵਾਹ ਵਾਹ ਆਪਣਾ ਰੱਖਿਆ ਸੈਂਟਰ ਆ
ਅੱਛਾ ਅੱਛਾ ਅੱਛਾ ਮੈਂ ਪਤਾ ਲੱਗਿਆ ਕੰਮ ਬਦਲਿਆ ਤੁਸੀਂ ਆਪਣਾ ਕਰਿਆਨੇ ਦੀ ਦੁਕਾਨ ਖੋਲ੍ਹਣੀ ਮੈਨੂੰ ਪਤਾ ਲੱਗਿਆ ਸੀ
ਖੋਲੀ ਬੰਦ ਕਰਦੇ
ਅੱਛਾ ਅੱਛਾ ਅੱਛਾ ਕੰਮ ਕੁਮ
ਖੋ ਹੀ ਬੰਦ ਕਰ ਉਹ ਕਰਿਆਨੇ ਦਾ ਕੰਮ ਬੜਾ ਉਧਾਰੀ ਬੜੀ ਮਾਰਜਨ ਇੱਕ ਰੁਪਇਆ ਵੀਰ ਇੱਕ ਰੁਪਇ ਪੀਸ ਮਾਰਜ ਹੈਗਾ ਉਹ ਉਧਾਰੀ ਬੜੀ ਲਾਗੀ ਫਿਰ ਚਾਰ ਪੰਜ ਕਰੋੜ ਰੁਪਏ ਦਾ ਉਦਾਰ ਲੱਗ ਗਿਆ ਕਰਿਆਨ ਦਾ ਫਿਰ ਹੁਣ ਕੀ
ਤੇ ਲੋਕ ਬੜਾ ਲੈਂਦੇ ਨੇ
ਆਹੋ ਫਿਰ ਮੰਗ ਨੀ
ਬੁਰਾ ਹਾਲ ਹੈ ਜੀ ਬਕਾਰ
ਤਾਂ ਕਰਕੇ ਫੇਿਰ ਬੰਦ ਕਰਨਾ ਪਇਆ ਵਿੱਚ ਉਹ ਮਾਰਕੀਟ ਵਿੱਚ ਡੁੱਬ ਗਿਆ ਪਹਿਆ ਹਾਂ ਫਿਰ ਉਥੋਂ ਡਾਇਵਰਟ ਹੋ ਗਏ ਸੀ ਉਸ ਪਾਸੇ ਜ ਹੈਲੋ
ਚਲੋ ਫਿਰ ਸੈਂਟਰ ਤੇ ਸ਼ੁਰੂ ਕਰ ਲਿਆ
ਹਾਂ ਬਸ
ਕੈਸ਼ ਹੀ ਵਿਕਦਾ ਹੋਣਾਾ ਨਹੀਂ
ਨਹੀਂ ਇਹ ਵੀ ਉਧਾਰੀ ਤੇ ਚੱਲਦਾ ਹੈਗਾ ਮਾਰਕੀਟ ਚ ਲੱਗੇ ਹੋਣੇ ਪੈਹੈ
ਪਰ ਪੇਮੈਂਟ ਆ ਜਾਂਦੀ ਹੋਣੀ ਹੈ
ਪੇਮੈਂਟ ਹਾਂ ਪੇਮੈਂਟ ਆ ਜਾਂਦੀ ਹੈ ਉਹ ਵੀ ਛੇ-ਛੇ ਮਹੀਨੇ ਨਜ਼ਰੇ ਨੀ ਮਨਾਂਦੇ-
ਅੱਛਾ ਜੀ, ਫਿਰ ਘਰ ਦਾ ਗੁਜ਼ਾਰਾ ਕਿਵੇ ਚਲਦਾ
ਘਰਦਾ ਬਸ ਹੋ ਜਾਂਦਾ ਇਹ ਮਹਾਰਾਜ ਪਤਾ ਨਹੀਂ ਚੱਲਦਾ ਰੱਬ ਮਹਾਰਾਜ ਕਰਾ ਦੇਂਦੇ
ਅੱਛਾ-ਅੱਛਾ ਚਲੋ ਵਧੀਆ ਜੀ ਵਧੀਆ ਹੋਰ ਘਰ ਸਭ ਠੀਕ ਹੈ, ਵੋਟੀ ਬੱਚੇ ਸਭ ਵਧੀਆ ਅੱਛਾ ਬਸ ਠੀਕ ਹੈ ਅੱਜਕੱਲ
ਪਾਣੀ ਹੋ ਗਿਆ
ਲੰਗਰ ਪਾਣੀ ਸ਼ਕ ਲਿਆ, ਬੱਸ ਸੌਣ ਦੀ ਤਿਆਰੀ ਮੇ ਚਲੋ ਇੱਕ ਗੱਲ ਬਹੁਤ ਟਾਈਮ ਹੋਇਆ ਗੱਲ ਨਹੀਂ ਤੁਹਾਡੇ ਨਾਲ ਗੱਲ ਕਰ ਲਈ ਮੈਂ ਕਿਹਾ ਅਸੀ ਆਪਣਾ ਵੀ ਕੰਮ ਖੋਲਿਆ ਆ ਬੜੀ ਬਿਊਟੀਕ ਦਾ ਕੰਮ ਖੋਲਿਆ ਹੋਇਆ।
ਅੱਛਾ, ਨਹੀਂ-ਨਹੀਂ ਤੁਸੀ ਪਹਿਲੇ ਓ ਕਰ, ਅੱਛਾ ਅੱਛਾ। ਪਹਿਲ ਤੋ ਪਹਿਲੇ ਤੋ ਤੁਸੀ ਓਹਦਾ ਕਰਦੇ ਹੀ ਨਾ ਕੰਮ
ਕਿਹੜਾ?
ਕਾਰਪੈਂਟਰ ਦਾ।
ਨਹੀਂ ਜੀ ਨਹੀਂ ਛੱਡਤਾ ਐ। ਉਹ ਬਹੁਤ ਉਲਝਣ ਆਲਾ ਕੰਮ ਸੀ। ਓਹ ਛੱਡ ਤਾ ਸਭ। ਔਰ ਆ ਬਿਊਟੀਕ ਆਲਾ। ਨਹੀਂ ਜੀ ਨਹੀਂ ਓਹ ਤੁਹੀ ਪੈਸੇ ਦਾ ਪੁਛ ਦੇ ਨੇ ਆ, ਲੋਕੀ ਪੈਹੇ ਈ ਨੀ ਦੇਂਦੇ ਓਦੇ। ਦਿਹਾੜੀ ਲਵਾ ਕੇ ਪੈਹੇ ਨਹੀਂ ਦਿੰਦੇ ਸੀ ਯਾਰ। ਨਹੀਂ ਹੁਨਰ ਤੇ ਹੈਗਾ ਆਪਣੇ ਕੋਲ ਜਦੋਂ ਮਰਜ਼ੀ ਕਰ ਸਕਨੇ‌ ਆਂ ਅਸੀਂ, ਕਦੀ-ਕਦੀ ਕਰ ਵੀ ਲਈਦਾ, ਇਹੋ ਜੀ ਗੱਲ ਨੀ, ਹਾਂ ਹਾਂਜੀ ਹਾਂਜੀ। ਜੀ ਜੀ। ਹਮ।
ਉਹ ਤੁਆਡੇ ਅ ਬ ਉਹ ਬੇਟੇ ਕਿੱਥੇ ਐ।
ਬਹ ਬੇਟਾ ਏਥੇ ਈ ਐ, ਨਹੀਂ-ਨਹੀਂ ਜੀ ਨਹੀਂ ਬਾਹਰ ਨੀ ਗਾ ਜੀ। ਏਥੇ ਈ ਹੁੰਦਾ ਬੇਟਾ। ਬਾਹਰ ਭੇਜਣ ਦੀ ਕੋਸ਼ਿਸ਼ ਕੀਤੀ ਸੀ, ਜੋ ਪੈਹਾ ਆਜ ਏਜੰਟ ਖਾ ਗਿਆ। ਚਾਰ ਪੰਜ ਲੱਖ ਰੁਪਏ, ਹਾਂ ਪਹਿਲੇ ਐਡਵਾਂਸ ਲੈ ਲਿਆ। ਨੇ ਬਸ ਫਿਰ ਅਨ-ਅ ਬਸ ਬੜਾ ਬੁਰਾ ਹਾਲ ਜੀ ਏਨ ਦਾ, ਬਸ ਪੁੱਛੋ ਨਾ ਯੀ ਤੁਸੀਂ।
ਅੱਛਾ ਅੱਛਾ ਅੱਛਾ। ਹਮ ਉੱਥੇ ਕੀ ਏ, ਅੱਛਾ ਅੱਛਾ। ਠੀਕ ਐ, ਚਲੋ ਵਧੀਆ ਹੋਰ ਕੀ ਏ।
ਤੇ ਬਹਿ ਜਾਂਦਾ ਦੁਕਾਨ ਤੇ।
ਤੇ ਫਿਰ ਮਾਲ ਮੂਲ ਕਿੱਥੋਂ ਲਿਆਂਦੇ ਓ?
ਅਸੀਂ ਦਿੱਲੀਓਂ ਲਿਆਈ ਦੈ ਜੀ ਮਾਲ।
ਰਿਟੇਲ ਐ ਕੇ, ਤੁਆਡੇ ਹੋਲਸੇਲ ਰਿਟੇਲ ਐ।
ਸਾਡਾ ਜੀ, ਅਸੀਂ ਵੈਸੇ ਪਹਿਲਾਂ ਰਿਟੇਲ ਦਾ ਹੀ, ਹੁਣ ਹੋਲਸੇਲ ਦਾ ਕਰਨੇ ਆਂ ਹੌਲੀ ਹੌਲੀ। ਅਸੀਂ ਗੋਦਾਮ ਲਿਆ, ਏਥੇ ਕਿਰਾਏ ਦੇ। ਆਂ, ਆ ਓਹ ਰਿਟੇਲ ਦਾ ਗੱਲ ਉੱਥੇ ਈ ਪੈਂਦੀ ਐ। ਤੁਸੀਂ ਰਿਟੇਲ ਦੇ ਦਸ ਪੀਸ ਵੇਚਣ ਨੇ ਹੋਲਸੇਲ ਤੁਹਾਡੇ ਦੋਸ। ਸੌ ਪੀਸ ਵਿਕ ਜਾਣਾ। ਉਹ ਕਮਾਈ ਜਿਆਦਾ ਸਗੋਂ।
ਹਹ ਬਿਲਕੁਲ ਬਿਲਕੁਲ। ਕੁਆਂਟਿਟੀ ਕਿ ਨਿਕਲਦੀ ਉਹਨੂੰ।
ਹਾਂ ਬਸ ਬਸ ਫਿਰ ਲੋਕਲ ਦੁਕਾਨਦਾਰ ਆ ਜਾਂਦੇ। ਉਹ ਉਹਨੂੰ ਕਹਿੰਦੇ ਸਾਨੂੰ ਲੋਕਲ ਇੱਥੋਂ ਮਿਲ। ਵੈਸੇ ਕਿਉਂ ਚਈਏ ਦਿੱਲੀ। ਉਹੀਓ ਰੇਟ ਤੇ ਅਸੀ ਇੱਥੇ ਵੇਚਦੀ ਦਾ ਅਤੇ ਉਹਨਾਂ ਨੂੰ। ਥੋੜਾ ਬਹੁਤਾ। ਘਾਟਾ ਵੱਧਦਾ ਚਲਦਾ ਹੀ ਪਰ ਭਰੋਸਾ ਬਣਾਉਣਾ ਹੁੰਦਾ। ਦੁਕਾਨਦਾਰ ਦਾ ਭਰੋਸਾ ਬਣ ਗਿਆ ਫਿਰ ਜਦੋਂ। ਤੇ ਜਿੰਨੇ ਮਰਜ਼ੀ ਰੇਟ ਵੇਚੀਓ ਨਹੀਂ।
ਬਿਲਕੁਲ ਬਿਲਕੁਲ ਬਿਜਨਸ ਹੀ ਹੈ
ਹਾਂਜੀ ਹਾਂਜੀ ਚੱਲਦਾ ਰਹਿੰਦਾ ਜੀ ਚੱਲ। ਹੋਰ ਸੁਣਾਓ
ਵਧੀਆ ਵਧੀਆ।
ਕੋਈ ਜਲਦੀ ਸੋ ਜਾਂਦੇ ਹੋ ਕੀ।
ਨਹੀਂ ਨਹੀਂ ਅਸੀਂ ਕਿੱਥੇ ਸੋਣ ਸੀ ਬਾਰਾਂ ਵਜੇ ਪਹਿਲੇ ਨ ਸੁਣਦੇ ਬਾਅਦ ਲੇਟ ਜਾਈਦਾ ਦਿ ਫਿਰ ਘੁੰਮਕੁਮ ਕੇ। ਥੱਕ ਜਾਈਦਾ ਫਿਰ ਲੇਟ ਚਾਦਾ ਸ਼ਾਮ ਟਾਈਮ ਸਿਰ ਸੋਦੇ ਤਾਂ ਆਪਾਂ ਬਾਰਾਂੇ ਬਾਰਾਂ ਵ ਜਾਂਦੇ। ਸੱਲ ਸੁੋਦੇਾਂ
ਸਵੇਰੇ ਫਿਰ ਚਾਰ ਵਜੇ ਉੱਠ ਜਾਂਦੇ ਤੁਸੀਂ ਨਹੀਂ
ਨਹੀਂ ਨਹੀਂ ਚ ਰਿਹਾ ਤਾਂ ਹੁਣ ਕਿਥੇ ਸੌਦੇ ਚਾਰ। ਸਵੇਰੇ ਬਾਰਾ ਵਜੇ ਫਿਰ ਚਾਰ ਵਜੇ ਉੱਠੇ। ਫਿਰ ਅੱਠ ਵਜੇ ਉੱਠਣਾ ਪੈਂਦਾ
ਨਿਤਨੇਮ ਬੰਦੇ ਉੱਠ ਜਾਂਦੇ ਨੇ।
ਹੂ ਉਹ ਨਿਤਨੇਮ ਰਾਈ ਸੂਰਜ ਨੂੰ ਦੇਖ ਕੇ ਕਰਨਾ ਹੁੰਨਾ ਅੱਠ ਨੌ ਵਜੇ
ਅੱਛਾ। ਚਲੋ ਵਧੀਆ ਜੀ
ਹਾਂਜੀ।
ਹੋਰ ਸੁਣਾਓ।
ਵਾਦੀ ਵਧੀਆ ਲਾਓ ਚੱਕਰ।
ਅਸੀਂ ਆਵਾਂਗੇ ਜੀ ਬਸ ਥੋੜਾ ਜਿਹਾ ਨਾ ਕੰਮ ਕੁਮ ਨਵਾਂ ਖੋਲਿਆ ਸੀ ਫੇਰ ਧਿਆਨ ਦੇਣਾ ਪੈਂਦਾ ਕੰਮ ਵਿਚ
ਅੱਛਾ ਅੱਛਾ ਇਸ ਲਈ ਸਾਰਾ ਫੋਕਸ ਉਥੇ ਅਤੇ
ਹਾਂ ਹਾਂ ਸਭ ਧਿਆਨ ਰੱਖਣਾ ਪੈਂਦਾ ਹੈ ਕਲੇ ਕਰਕੇ ਕਲਾ ਆ। ਉਹ ਮੁੰਡਾ ਕਦੀ ਬਹਿੰਦਾ ਕਦੀ ਨਹੀਂ ਬਹਿੰਦਾ। ਉਹ ਜਵਾਨ ਮੁੰਡਾ ਜੀ ਨਾਲ ਕਦੀ ਕਿੱਥੇ ਕਦੀ ਕਿੱਥੇ। ਤੇ
ਨਹੀਂ ਹੈਲਪਰ ਰੱਖ ਲਓ ਨਾ।
ਹੈਲਪਰ ਕੀ ਹੋਇਆ ਜੀ ਹੈਲਪਰ ਹੋਇਆ ਕਿਸੇ ਨੂੰ ਉਹ ਹੈਲਪਰ ਵੀ ਨਹੀਂ ਮਿਲਦੇ ਤਨਖਾਹਾਂ ਬੜੀ ਮੰਗਦੇ। ਅਸੀਂ ਕਹਿੰਦੇ ਹ ਦਸ ਹਜ਼ਾਰ ਬੰਦਾ ਮਿਲ ਜੇ। ਉਹ ਕਹਿੰਦੇ ਨਹੀਂ ਪੱਚੀ ਹਜ਼ਾਰ ਲਵਾਂਗੇ। ਪੱਚੀ ਹਜ਼ਾਰ ਸਾਨੂੰ ਨੀ ਬਚਣਾ। ਉਹਨੂੰ ਕਿਥੇ ਦੇ ਦੇਈਏ ਪੱਚੀ ਹਜ਼ਾਰ।
ਨਹੀਂ ਕਰ ਉਹ ਤੇ ਢੂੰਡਨਾ ਵਿ ਪੇਨਾ। ਫਰੈਸ਼ਰ ਢੂੰਡੋ ਤੁ ਅਕੂਸ ਐਕਸਪੀਰੀਅੰਸ ਵਾਲਾ ਢੂੰਡ ਹੋਇਆ ਫ਼੍ਰੇਸ਼
ਹਾਂ ਐਕਸਪੀਰੀਅੰਸ ਲੈ ਬੰਦਾ ਉਹ ਹਜੇ ਨਾ ਨਵਾਂ ਨਵਾਂ ਕੰਮ ਪੱਚੀ ਹਜ਼ਾਰ ਹੀ ਮੰਗਦਾ। ਐਕਸਪੀਰੀਅੰਸ ਹੋਵੇ ਵੀ ਦੱਸ। ਐਨਾ ਉਹ ਐਕਸਪੀਰੀਅੰਸ ਤਾਂ ਦਸ ਹਜ਼ਾਰ ਲਾਉਂਦਾ ਉਹਨਾਂ ਨੂੰ। ਆਹ। ਉਹ ਸੂਟ ਵੀ ਸਾਨੂੰ ਆਪ ਪੈਕ ਕਰਨੇ। ਬੰਦੇ ਤੇ ਖੋਲ ਕੇ ਛੱਡ ਦਿੰਦੇ ਨੇ।
ਨਹੀਂ ਕੰਮ ਹੀ ਇਹੋ ਜਿਹਾ ਕੰਮ ਹੀ ਇਹੋ ਤੁਹਾਡੀ ਫੀਲਡ ਇਹੋ ਜਿਹੀ ਫਿਰ ਆਪ ਹੀ ਕਰਨ ਦਾ ਸਭ ਕੁਝ ਹੈ ਤੂੰ
ਪਰ ਫੇਰ ਬਸ ਉਹ ਵਿਹਲੇ ਬੈ ਕੇ ਖਾਣ ਦੀ ਆਦਤਾਂ ਪਈਆਂ ਹੈ ਜ ਇਹਨਾਂ ਨੂੰ
ਨਹੀਂ ਉਹ ਪਾਲਣੇ ਪੈਂਦੇ ਨਾ ਪਪੈਂਦਾ ਨਾ ਇੰਪਲੋਇਜ਼ ਨੂੰ ਖਆਉਣਾ ਪੈਂਦਾ ਚਲੋ ਕੋਈ ਨੀ ਸ਼ੂਗਰ ਕਰੋ ਚਾਹ ਹੀ ਸ਼ੂਗਰ ਕਰੋ ਚਾਹ ਹੀ ਪੀਂਦੇ ਦੁਧ ਨੀ ਮੰਗਦੇ।
ਇੱਕ ਮਹਾਰਾਜ ਦੋ ਟਾਈਮ ਸਮੋਸੇ ਵੀ ਆਉਂਦੇ ਨੇ।
ਦੁੱਧ ਮੰਗਣਾ ਸ਼ੁਰੂ। ਸਮੋਸੇ ਵਾਲਿਆਂ ਨੂੰ ਦੇਖ ਕੇਲੇ ਨਾ ਮੰਗਣੇ ਸ਼ੁਰੂ ਕਰ ਦਿ ਫਰੂਟ ਵੀ ਦਿਓ ਜੇ ਘਰ ਦਾ ਰਾਸ਼ਨ ਵੀ ਪਾਓ।
ਉਹ ਤੇ ਹੈ ਈ ਏ। ਇਹਨਾਂ ਦਾ ਕੰਮ ਆਵੇ ਹੀ ਏ। ਨਹੀਂ ਯੂਪੀ ਤੋਂ ਹੈਗੇ ਨੇ।
ਯੂਪੀ ਦੇ ਯੂਪੀ ਦੇ ਭਈਏ।
ਹਾਂ ਬਸ ਬਸ ਔ ਯੂਪੀ ਦੇ ਭਈਏ ਬਿਹਾਰ ਦੇ ਇਹੀ ਕੋਈ ਗੱਲ ਨਹੀਂ ਕੰਮ ਤੇ ਹੁਣ ਬਈ ਲਈਏ ਚਲੋ ਜੋ ਰੱਖਣੇ ਪਉਦੇ ਮਜਬੂਰੀ ਵਿੱਚ
ਹਾਂ ਬਿਲਕੁਲ ਬਿਲਕੁਲ
ਜਿਆਦਾ ਲੋੜ ਹੁੰਦੀ ਝਾੜੂ ਪੋਚਾ ਲਾਉਣ ਦੀ ਪਰ ਆਪ ਲਾਈਦਾ ਨੀ ਫਿਰ ਨਵੇਂ ਕੱਪੜੇ ਪਾ ਕੇ ਬਈ ਦਾ ਪੱਗ ਬੁੱਗ ਬਣਨ ਕੇ ਨਵੇਂ ਕੱਪੜੇ ਹੁੰਦੇ ਨੇ ਫਿਰ ਖਰਾਬ ਹੋ ਜਾਂਦੇ ਨੇ ਜਿਆਦਾ ਝਾੜੂ ਪੋਚਲ ਦੀ ਲੋੜ ਹੀ ਹੁੰਦੀ ਆ ਸਾਨੂੰ ਤੇ ਬਾਕੀ ਤੁਸੀਂ ਆਪ ਹੀ ਸਾਰਾ ਗਾਹਕ ਨੂੰ ਮਾਲ
ਠੀਕ ਹੈ
ਹੂੰ
ਹੋਰ ਸੁਣਾਓ ਬਸ ਅਸੀਂ ਵੀ ਬਸ ਸੋਣ ਲੱਗਿਆ ਜੀ ਹੂਨ ਬਸ ਹੋਰ ਬਸ ਬਿਸਤਰਾ੍ ਬਤਾ ਝਾੜਨਾ ਬਛੇ ਬਛੇ ਬਾਹਰ ਬੈਠੇ ਨੇ ਅਸੀਂ ਸੋ ਜਾਂਦੇ ਹਾਂ ਗਿਆਰਾਂ ਵਜੇ ਹਾਂ ਅਸੀਂ ਗਿਆਰਾਂ ਵਜੇ ਸੋ ਜਾਂਦੇ ਹਾਂ ਸਵੇਰੇ ਫਿਰ ਢਾਈ ਤਿੰਨ ਵਜੇ ਉੱਠੀ ਦਾ ਹੁੰਦਾ ਸੀ
ਅੱਛਾ, ਅੱਛਾ ਵੈਸੇ ਅਭਿਆਸ ਕਰਦੇ ਹੋਵੇਗਾ ਓ।
ਹਾਂਜੀ, ਹਾਂਜੀ ਉੱਠ ਕੇ ਫਿਰ ਸੋਂ ਜਾਇਦਾ ਅਸੀਂ।
ਤੁਸੀਂ ਜਾਓਗੇ।
ਹਾਂਜੀ, ਹਾਂਜੀ
ਠੀਕ ਹੈ ਜੀ।
ਚਲੋ ਹੋਰ ਸੁਣਾਓ, ਨਵੀਂ- ਤਾਜ਼ੀ
ਵਾਸ ਇਥੇ ਮੌਸਮ ਹੋ ਗਿਆ ਪਆ ਠੰਡਾ। ਉ ਤਾਂ ਠੰਡ ਲੱਗ ਰਈ ਏ ਕੱਲ ਇੱਥੇ ਬਾਰਿਸ਼ ਹੋਈ ਪਰਸੋਂ ਦੇ ਲੋਕਾਂ ਓ। ਜ ਭੈਆ ਲੇਬਰ ਆਂਦੇ ਨਾ ਬਾਰ ਓਨਾਨੇ ਸਿਰ ਤੇ ਟੋਪੀਆਂ ਪਾ ਲਈਆਂ ਜੈਕਟਾਂ ਪਾਉਣੀਆਂ ਇੰਨੀ ਗਰਮੀ ਅਹੀ ਪਰੇਸ਼ਾਨ ਹੋਈਆ ਮੈਂ ਕਿਹਾ ਉਹਨੇ ਸੋਚਿਆ। ਸ਼੍ਰੀਨਗਰ ਹੈਗਾ ਇਹਪਤੇ ਜੰਮੂ। ਠੀਕ ਠੀਕ
ਚਲੋ ਠੀਕ ਹੈ ਜੀ ਫਿਰ ਉਨ।
ਠੀਕ ਓਕੇ ਓਕੇ। ਠੀਕ।
ਸਿਰੀ ਕਾਲ਼।